ਹੈਲੋ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਹੋਰ ਕੀ ਹਾਲ ਚਾਲ ਨੇ।
ਵਧੀਆ ਭਾਜੀ ਤੁਸੀਂ ਸੁਣਾਓ ਭਾਜੀ ਕੀ ਹਾਲ ਚਾਲ ਵਧੀਆ
ਬਹੁਤ ਵਧੀਆ-ਵਧੀਆ ਹੋਰ ਮੈਂ ਕਿਹਾ ਭਰਾ ਨੂੰ ਯਾਦ ਕਰਦੀ ਯਾਰ। ਫੋਨ ਬੜੇ ਦਿਨ ਹੋ ਗਏ ਕੀਤਾ ਨੀ।
ਹਾਂ ਮੈਂ ਵੀ ਦਿਲ ਕਰਦੇ ਆ ਭਾਜੀ ਨੂੰ ਫੋਨ ਕਰਦੇ ਆ ਗੱਲਬਾਤ ਕਰਦੇ ਆ ਭਾਜੀ ਕਿੱਦਾ ਚੱਲਦਾ ਪਿਆ ਕੰਮ ਕਾਰ
ਬਸ ਵਧੀਆ ਭਾਜੀ ਕਿਰਪਾ ਐ ਮਾਲਕ ਦੀ ਕੰਮ ਕਾਰ ਦੀ। ਕੋਈ ਐਸੀ ਗੱਲ ਨੀ ਆ ਹੋਰ ਲੰਗਰ ਪਾਣੀ ਛਕ ਲਿਆ ਮੈਂ ਕਿਹਾ
ਹੋਰ ਭਾਈ ਲੰਗਰ ਭਾਾਈ ਛੱਕ ਲਿਆ। ਮੈਂ ਛੱਕ ਕੇ ਮੈਂ ਕਿਹਾ ਭਾਈ ਨਾ ਕੱਲ ਤ ਦਸ ਮਿੰਟ ਗੱਲ ਤਾਂ ਕਰੀਏ
ਆਹ ਨਹੀਂ-ਨਹੀਂ ਉਹ ਤੇ ਕੋਈ ਗੱਲ ਨਹੀਂ ਆ ਐਸੀ ਕੋਈ ਗੱਲ ਨਹੀ ਆ ਭਾਜੀ ਦੇਖੋ ਭਰਾਵਾਂ ਨੂੰ ਯਾਦ ਕੀਤਾ ਜਾਂਦਾ ਹੋਰ ਕਿਸੇ ਨੂੰ ਨਹੀਂ ਕੀਤਾ ਜਾਂਦਾ।
ਉਹ ਤਾਂ ਗੱਲਬਾਤ ਬਿਲਕੁਲ ਸਹੀ ਭਾਜੀ।
ਭਾਜੀ ਦੇਖੋ ਅੱਜ ਕੱਲ੍ਹ ਦਾ ਮਾਹੌਲ ਜਿਹੜਾ ਹੈਗਾ ਨਾ। ਦੁਨੀਆਂ ਦਾ ਕੋਈ ਅਗਰ ਦੇਖੋ ਕੋਈ ਕੁੜੀ ਮੁੰਡਾ ਦੀ ਗੱਲ ਕਰਨ ਨਾ ਤੇ ਅੱਜ ਕੱਲ੍ਹ ਓ ਮਾਹੋਲ ਨੀ ਐ।
ਨਹੀਂ-ਨਹੀਂ ਇਹ ਮਾਹੌਲ ਨਹੀਂ ਹੈਗਾ। ਬਸ ਜੇ ਕਰਨੀ ਹਿਸਾਬ ਨਾਲ ਆਪਣੇ ਕਰੇ ਸਿਸਟਮ ਦੇ ਹਿਸਾਬ
ਹਾਂ, ਉਹ ਤੇ ਹੈ। ਹੋਰ ਸੁਣਾਓ ਤੁਸੀਂ ਕੀ ਕਰ
ਬਸ ਵਧੀਆ ਬਸ ਦਿਨ ਤਿਹਾੜ ਦੇਖ ਦੇ ਪਏ ਆ ਅੱਜ-ਕੱਲ੍ਹ ਮੈਂ ਤੁਹਾਨੂੰ ਪੁੱਛ ਰਿਹਾ ਬਸ ਰੱਖੜੀ ਆ ਸੋਚਦਾ ਸੀ ਭੈਣ ਬਾਰੇ ਮੈਂ ਕਿਹਾ ਰੱਖੜੀ ਤਿਉਹਰ ਬਹੁਤ ਬਹੁਤ ਵਧੀਆ ਮੰਨਿਆ ਜਾਂਦਾ ਤਿਉਹਾਰ ਰੱਖੜੀ ਦਾ ਭੈਣ ਭਰਾਵਾਂ ਵਾਸਤੇ।
ਬੇ ਨਾਨਕੀ ਨੇ ਵੀ ਬੰਨੀ ਸੀ ਰੱਖੜੀ ਕੋਈ ਐਸੀ ਗੱਲ ਨੀ ਹੈ। ਸਭਸੇ ਵਧੀਆ ਗੱਲ ਹੈਗੀ ਹੈ। ਰੱਖੜੀ ਦਾ ਤਿਉਹਾਰ ਸਾਨੂੰ ਮਨਾਉਣਾ ਚਾਹੀਦਾ।
ਹਾਂਜੀ ਹਾਂਜੀ।
ਦੇਖੋ ਜੀ ਇਹ ਇੱਕ ਹੁੰਦਾ ਰੱਖੜੀ ਦਾ ਮਾਨ ਹੈ ਹੁੰਦਾ ਭਰਾ ਦਾ ਦੇਖੋ ਹੈਦ ਇੱਕ ਤ ਧਾਗਾ ਹੈ ਮੋਲੀ ਹੈ।
ਹਾਂਜੀ-ਹਾਂਜੀ।
ਲੇਕਿਨ ਉਹਦਾ ਮਾਣ ਹੈ ਹੁੰਦਾ ਭਰਾਵਾਂ ਨੂੰ ਆਪਣੀ ਭੈਣ ਨਾਲ ਕਦੀ ਛੱਡਣੀ ਚਾਹੀਦੀ ਹੈ। ਨਾ ਉਹਦਾ ਸਾਥ ਕਦੀ ਛੱਡੋ।
ਹਾਂ ਹਾਂਜੀ।
ਭਰਾ ਊਸ਼ ਟੈਮ ਉੱਧੇ ਵਸਤੇ ਹੁੰਦੇ ਨੇ। ਮੈਂ ਕਹਿੰਦਾ ਭੈਣਾਂ ਵਾਸਤੇ ਇੱਕ ਕਿਸਮ ਦੇ ਭਰਾ ਹੁੰਦੇ ਨੇ ਕਿ ਜਿਵੇਂ ਕੁਛ ਹੀ ਲਾ ਲਓ ਇੱਕ ਰਕਸ਼ਕ ਹੁੰਦੇ ਨੇ ਵਧੀਆ ਰਕਸ਼ਕ ਕਰਨ ਵਾਲੇ।
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ ਇਹ।
ਵੱਡੀ ਭੈਣ ਕਦੀ ਮੁਸੀਬਤ ਚ ਹੋ ਵੈਸੇ ਤਾਂ ਦੇਖੋ ਭੈਣ ਨੂੰ ਕਦੀ ਮੁਸੀਬਤ ਆਵੇ ਨਾ।
ਆਹ ਆਵੇ ਨਾ ਕਿਸੇ ਨੂੰ ਕਿਹਦੀ ਭੈਣ ਨੂੰ
ਕਿਸੇ ਭੈਣ ਨੂੰ ਨਾ ਦੇਖੋ ਠੀਕ ਹੈ। ਹਰ ਇੱਕ ਭੈਣ ਸਾਡੀ ਭੈਣ ਕੋਈ ਐਸੀ ਗੱਲ ਨੀ ਹੈ। ਲੇਕਿਨ ਦੁਨੀਆਂ ਤੇ ਅੱਜ ਕੱਲ ਗੱਲ ਹਣ ਦੂਸਰਾ ਵੀ ਚੱਲਦਾ ਹੈ ਲੇਕਿਨ ਉਹ ਕਿਸੇ ਨੂੰ ਕੁਛ ਸਮਝਦੇ ਨਾ ਤੇ ਉਹ ਗ਼ਲਤ ਗੱਲ ਹੈ।
ਨਹੀਂ ਭਾਜੀ ਚਾਹੀਦਾ ਜਿੱਦ ਤਾਂ ਆਪਣੀ ਭੈਣ ਹੈਗੀ ਹੈ। ਉਹਨੂੰ ਆਪਾਂ-ਆਪਾਂ ਸੰਭਾਲ ਕੇ ਰੱਖਦੇ ਹਾਂ। ਆਪਣੇ ਯਾਰ ਦੋਸਤ ਦੀ ਭੈਣ ਹੈਗੀ। ਆਪਣੇ ਉਹਦੀ ਸੰਭਾਲੋ ਦੇਖਭਾਲ ਕਰੋ ਧਿਆਨ ਰੱਖੋ। ਆਂਢ ਗੁਆਂਢ ਲਾੋ ਕੁੜੀਆਂ ਰਹਿੰਦੀਆਂ ਉਹਨਾਂ ਭੈਣਾਂ ਵਾਂਗੂ ਸਮਝੋ। ਉਹਨਾਂ ਦੀ ਰਕਸ਼ਿਆ ਕਰੋ।
ਬਿਲਕੁਲ-ਬਿਲਕੁਲ ਭਾਜੀ ਅੱਜ ਦੇ ਜ਼ਮਾਨੇ ਚ ਅੱਜ ਦੇ ਜਮਾਨੇ ਚ ਤਾਂ ਹੀ ਕੁੱਛ ਹੈਗਾ ਜੀ।
ਹਾਂਜੀ-ਹਾਂਜੀ।
ਹੋਰ ਕੁਛ ਨੀ ਹੈ ਦੁਨੀਆਂ ਤੇ। ਅਗਰ ਆਪਾਂ ਦੁਨੀਆਂ ਤੇ ਆਪਾਂ ਮੈਂ ਤੁਹਾਨੂੰ ਛੋਟਾ ਜਿਹਾ ਦੱਸਣਾ। ਤੁਸੀਂ ਦੱਸਣਾ ਛੋਟੀ ਜੀ ਕਹਿੰਦੇ ਨੇ ਅਗਰ ਤੁਸੀਂ ਕੱਲ ਨੂੰ ਗੱਡੀ ਵੀ ਲੈ ਕੇ ਆਓਗੇ ਨਾ ਦਸ ਲੱਖ ਰੁਪਏ ਦੀ ਕੋਈ ਗੱਡੀ ਲੈਓ। ਚਲਾਉਣ ਵਾਸਤੇ ਲੀਏ ਤੁਹਾਡੇ ਨਾਲ ਦਾ ਗੁਵਢੀ ਹੋਏਗਾ ਨਾ
ਹਾਂਜੀ-ਹਾਂਜੀ।
ਕਹੇਗਾ ਭਾਜੀ ਯਾਰ ਮੈਂ ਗੱਡੀ ਤੇ ਲੈ ਲੈਂਦਾ ਮੇਰੇ ਕੋਲ ਜਗਾ ਨੀ ਹੈ। ਚਾਹੇ ਉਹਦੀ ਜੇਬ ਚ ਮੈਂ ਕਹਿਣਾ ਦੱਸ ਰੁਪਏ ਵੀ ਨਾ ਹੋਉਣ
ਹਾਂਜੀ।
ਭਾਜੀ ਮੰਨਦੇ ਹੋ ਗੱਲ ਨੂੰ
ਹਾਂ ਬਿਲਕੁਲ ਸਹੀ ਗੱਲ ਭਾਜੀ।
ਠੀਕ ਹੈ ਅਗਰ ਕੱਲ੍ਹ ਨੂੰ ਆਪਾਂ ਉਹਨੂੰ ਬੰਦੇ ਨੂੰ ਆਹੀ ਕਹਿ ਦਿੱਤਾ ਯਾਰ ਮੇਰਾ ਛੋਟੀ ਗੱਡੀ ਦਾ ਨਾ ਮਨ ਭਰ ਗਿਆ ਹੁਣ ਮੈਂ ਵੱਡੀ ਗੱਡੀ ਲੈਣੁ ਸੱਤ ਵਡਿਆ
ਹਾਂਜੀ ਹਾਂਜੀ।
ਉਹ ਕੀ ਕਹੇਗਾ ਉਹ ਯਾਰ ਕੀ ਕਰੇਗਾ ਸੱਤ ਬੰਦਿਆਂ ਵ ਲੈ ਕੇ ਇਹਦਾ ਕੰਮ ਚੱਲਦਾ ਪਿਆਣਾ।
ਹਾਂਜੀ ਹਾਂਜੀ।
ਲੈਣ ਨੂੰ ਮੈਂ ਲੱਲਾ
ਹਾਂਜੀ।
ਕੱਲ ਨੂੰ ਗੱਡੀ ਲੈ ਵੀ ਆਇਆ ਠੀਕ ਹੈ ਨੇ ਕੀ ਕਹਿਣਾ ਯਾਰ ਮੈਂ ਲੈਣ ਤੇ ਤੇਰੇ ਵਰਗੀ ਗਿਆ ਸੀ ਲੇਕਿਨ ਇਹ ਚ ਨਾ ਮੈਨੂੰ ਇੱਕ ਕਮੀ ਲੱਗੀ।
ਹਾਂਜੀ।
ਉਹਨੇ ਕਮੀ ਗਿਨਵਾ ਦੇਣੀ ਹੈ ਤੁਹਾਡੀ ਗੱਡੀ ਉਹਨੇ ਉਹਨੇ ਕੋਲ ਲੈਣੀ ਨੀ ਹੋਣੀ। ਤੇ ਆਪਣੀ ਸਸਤੀ ਲੈ ਆ ਮੰਨਦੇ ਓ ਗੱਲ ਨੂੰ ਅੱਜ ਕੱਲ ਕੋਈ ਕੀ ਦੱਸ ਪਤਾ ਨੀ ਹੁੰਦਾ ਲੇਕਿਨ ਇਹ ਸਾਨੂੰ ਭੈਣਾਂ ਨੂੰ ਜਿਹੜੀ ਸਾਡੀ ਭੈਣ ਹੈ। ਉਹ ਦੂਸਰੇ ਦੀ ਭੈਣ ਨੂੰ ਵੀ ਭੈਣ ਸਮਝੋ ਐਸੀ ਕੋਈ ਗੱਲ ਨਹੀਂ ਹੈ।
ਹਾ ਹਾਂਜੀ ਹਾਂਜੀ।
ਦੇਖ ਦੇਖੋ ਜ਼ਮਾਨਾ ਬੜਾ ਤੇਜ਼ ਆ ਅੱਜ ਦੇ ਜਮਾਨੇ ਚ।
ਭਾਈ ਇੱਕ ਗੱਲ ਹੈ ਸਭ ਤੋਂ ਪੰਜਾਬ ਦੇ ਵਿੱਚ ਤੇ ਤਿਉਹਾਰ ਤਿਹਾਰ ਮੰਨੇ ਜਾਂਦੇ ਪੰਜਾਬ ਦੇ ਮੰਨੇ ਤਿਉਹਾਰ ਆ ਉਹਨਾਂ ਸਭ ਨਾਲ ਬੈਸਟ ਤਿਉਹਾਰ ਜਿਹੜਾ ਹਾਂ ਮੈਂ ਬੈਸਟ ਤਿਉਹਾਰ ਰੱਖੜੀ ਇੱਕ ਦਾ ਤਿਉਹਾਰ ਆ ਸੋਣਾ ਫੇਮਸ ਤਿਉਹਾਰ।
ਕਹਿੰਦੇ ਆ ਜੀ ਦੀਵਾਲੀ ਨੂੰ ਆਪਾਂ ਕਿਸ ਦੇ ਘਰ ਦੀਵਾਲੀ ਦੇਣ ਜਾਈਏ ਨਾ
ਹਾਂ ਹਾਂਜੀ ਹਾਂਜੀ ਹਾਂਜੀ
ਘਰ ਦਾ ਬੰਦਾ ਹੈ ਬਾਹਰ ਦਾ ਨੀ ਹੈ।
ਸਭ ਨਾ ਪਹਿਲਾਂ ਜੀ ਦੀਵਾਲੀ ਦੇਣ ਜਾਣੀ ਨਾ ਸਭ ਨਾ ਪਹਿਲਾਂ ਦੀਵਾਲੀ ਦੇਣ ਜਾਣੀ ਆਪਣੀ ਭੈਣ ਨੂੰ ਦੇਖਕੇ ਆਵੇ।
ਮੈਂ ਕਹਿੰਦਾ ਜੀ ਭੈਣ ਭਰਾ ਤੇ ਸਭਸੇ ਪਹਿਲੇ ਅਗਰ ਸਾਡੀ ਭੈਣ ਸਾਡੇ ਸ਼ਹਿਰ ਚ ਨਾ ਵਿਆਹੀ ਹੋਈ ਤੇ ਜੋ ਵੀ ਤੇ ਮੈਂ ਕਹਿੰਣਾ ਸਭਸ ਪਹਿਲੇ ਉਹਨ ਦੇਣੀ ਉਹਨੂੰ ਬਣਦੀ ਹੈ ਹੋਰ ਕਿਸੇ ਨੂੰ ਦੋ ਹੀ ਨਾ।
ਹਾਂ ਉਹਨੂੰ ਦੇਵੇ ਫੇਰ ਉਸ ਤੋਂ ਬਾਅਦ
ਜਿਹਨੂੰ ਆਪਾਂ ਦੇਣੀ ਹੈ ਏ ਭਰਾਵਾਂ ਨੂੰ ਯਾਰ ਮਿੱਤਰ ਤਾਏ ਚਾਚਾ ਹੋ ਗਿਆ ਜਿਹੜੇ ਹੋ ਗਏ ਆਪਾਂ ਚਲੋ ਜੀ ਦੋ ਆਣ ਵਾਲਾ ਬੰਦਾ। ਹਾਂਜੀ ਦੇਖੋ ਭੈਣ ਸਾਡਾ ਇੱਕ ਦੂਸਰਾ ਮਾਂ ਦਾ ਰੂਪ ਦੱਸਿਆ
ਹਾਂਜੀ ਹਾਂਜੀ।
ਸਬ ਦੀਆ ਮਾਂ ਤੋਂ ਬਾਅਦ ਕੌਣ ਐ ਭੈਣ।
ਹਾਂਜੀ ਹਾਂਜੀ ਹਾਂ ਤਾਂ ਹੀ ਤੇ ਰੱਖੜੀ ਤਿਉਹਾਰ ਮੰਨਿਆ ਜਾਂਦਾ ਪਹਿਲੇ ਨੰਬਰ ਤੇ। ਹਾਂ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਜਾਂਦੀ ਰੱਖੜੀ ਆ ਜਾਂਦੀ ਹੈ। ਆਪ ਰੱਖੜੀ ਤੋਂ ਬਾਅਦ ਦੀਵਾਲੀ ਆ ਜਾਂਦੀ ਹੈ। ਦੀਵਾਲੀ ਤਿਉਹਾਰ ਮੰਨੇ ਜਾਂਦੇ। ਘਰ ਵਿੱਚ ਪੂਜਾ ਘਰ ਪੂਜਾ ਪਾਠ ਹੁੰਦੀ। ਘਰ ਚ ਦੀਏ ਬੱਤੀ ਬਾਲੇ ਜਾਂਦੇ ਨੇ।
ਭਾਜੀ ਅਗਰ ਆਪਾਂ ਆਪਣੀ ਭੈਣ ਦੀ ਨਾ ਮੰਨੀਏ ਜਾਂ ਜੋ ਵੀ ਹੈ ਤੇ ਲੋਕੀ ਸਾਨੂੰ ਪਤਾ ਹੀ ਕਹਿੰਦੇ ਨੇ। ਉਹ ਯਾਰ ਆਪਣੀ ਭੈਣ ਦਾ ਤਾਂ ਸਗਾ ਹੈ ਨੀ ਦੂਸਰੇ ਦੀ ਭੈਣ ਦੀ ਰੱਖੜੀ
ਦੂਸ ਹਾਂ ਮਤਲਬ ਸਹੀ ਗੱਲ ਬਿਲਕੁਲ ਭਾਜੀ ਇਹਦਾ ਮੰਨਣ ਵਾਲੀ ਤੁਹਾਡੀ ਇਹਦਾ ਬਿਲਕੁਲ। ਕੋਈ ਗੱਲ ਸਹੀ ਕੀਤੀ ਤੁਸੀਂ।
ਤੇ ਆਪਾਂ ਕੀ ਕਹਿੰਦੇ ਹਾਂ ਇਸ ਤੋਂ ਵਧੀਆ ਸਭ ਦੀ ਮੰਨੋ ਸਭ ਦੀ ਭੈਣਾਂ ਸਾਡੀ ਸਾਂਝੀਆਂ ਨੇ।
ਹਾਂਜੀ ਹਾਂਜੀ।
ਸਭ ਤੇ ਵਧੀਆ ਗੱਲ ਹੈ ਕਿ ਕੱਲ ਨੂੰ ਕੋਈ ਦੂਜਾ ਸਾਨੂੰ ਗੱਲ ਨਾ ਕਹਿ ਪਾਏ। ਬਈ ਤੂੰ ਐਂ ਕਰਕੇ ਤੂੰ ਐ ਨਹੀਂ ਕਰਦਾ ਉਹ ਗੱਲ ਫਿਰ ਗਲਤ ਹੁੰਦੀ ਹੈ ਭਾਜੀ।
ਹਾਂਜੀ ਆਾਹ ਵੀਖਾਡ ਡ ਉ ਰੱਖੜੀ ਆ ਜਾਂਦੀ ਰੱਖੜੀ ਦੀ ਚ ਪਾਣੀ ਨੂੰ ਪਟਾਕੇ ਪਟੂਕੇ ਨੀ ਚਲਾਉਣੇ ਚਾਹੀਦੀ ਹੈਗੀ ਘੱਟ ਵੱਧ ਚਲਾ। ਬਸ ਇਹ ਕਰੋ ਭੈਣ ਭੈਣ ਦੀ ਜੜੀ ਸੇਵਾ ਕਰਕੇ ਆ ਉਹ ਭੈਣ ਕੋਲ ਗਰੀਬ ਕੋਈ ਬੰਦਾ
ਭਾਜੀ ਭੈਣ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਜਿੰਨਾ ਤੁਸੀਂ ਆਪਣੀ ਭੈਣਾਂ ਨੂੰ ਦੋਗੇ ਕੁੜੀਆਂ ਨੂੰ ਦੋਗੇ ਨਾ ਉਹਨਾਂ ਤੁਹਾਨੂੰ ਰੱਬ ਜ਼ਿਆਦਾ ਦੇਵੇਗਾ।
ਦੂ ਇਹ ਚੁਗਣਾ ਦਊਗਾ ਦੂਆਂ ਚੁਗਣਾ।
ਬਿਲਕੁਲ ਬਿਲਕੁਲ ਫੇਰ ਉਹੀ ਚੰ ਉਹ ਚੰਗੀ ਗੱਲ ਹੁੰਦੀ ਹੈ ਭਾਜੀ।
ਹਾਂਜੀ ਹਾਂਜੀ ਫੇਰ ਤਿਉਹਾਰ ਆਪਾਂ ਦੇਖੋ ਲੋਹੜੀ ਦਾ ਕਿੰਨਾ ਫੇਮਸ ਤਿਉਹਾਰ ਹੈ।
ਮੈਂ ਕਹਿੰਦਾ ਭਾਜੀ ਲੋਹੜੀ ਦਾ ਤਿਉਹਾਰ ਸਾਡਾ ਕਿਸ ਚੀਜ਼ ਹੈ ਲੋਹੜੀ ਦਾ ਤਿਉਹਾਰ ਸਾਡਾ ਹੈਗਾ ਗੱਜ ਵਜਾਉਣ ਦਾ ਇੱਕ ਇਕੱਠੇ ਹੁੰਦਾ ਹੁੰਦਾ ਠੀਕ ਹੈ ਆਪਾਂ ਕੀ ਕਰੀਏ ਸਾਡੇ ਚਾਰ ਭੈਣ ਸਾਡੇ ਘਰ ਆਏ ਨੱਚੇ ਖੁਦ ਲੋਹੜੀ ਮੰਗੇ ਸਾਡੇ ਕੋਲੋਂ ਮੁੰਡੇ ਦੀ ਲੋਹੜੀ ਮੰਗੇ ਕੁੜੀ ਸਭ ਦੀ ਦੇਖੋ ਜੀ ਸਬਸੇ ਵਧੀਆ ਗੱਲ ਹੁੰਦਾ ਇੱਕ ਮੌਕਾ ਹੁੰਦਾ ਮਿਲਣ ਦਾ ਆਪਾਂ ਉਹਦੇ ਘਰ ਜਾਈਏ ਦੇਣ ਸਾਡੇ ਘਰ ਉਹ ਆਉਣ ਨੱਚੀਏ ਖਾਈਏ ਮੂੰਗਫਲੀਆਂ ਆਪ ਅੱਗ ਬਾਲੀਏ ਸੇਕੀਏ ਖਾਣ ਦਾ ਮਜ਼ਾ ਲਈਏ ਤਾਂ ਰੋਟੀ ਪਾਣੀ ਖਾਈਏ ਸਭ ਤਿਉਹਾਰ ਵੱਕੁਣ ਮਨਾਈਏ ਉਹਨੂੰ ਪਰ ਅੱਜ ਕੱਲ੍ਹ ਦੇ ਜ਼ਮਾਨੇ ਚ ਲੋਕ ਕੀ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਪੀ ਕੇ ਆਪਣਾ ਆਪਣਾ ਤੁਹਾਰ ਬੇਕਾਰ
ਭਾਈੀ ਸ਼ਰਾਬ ਪੀਣੀ ਨੀ ਚਾਹੀਦੀ ਮਹਿੰਗੀ ਹੋਊਗੀ ਬੜੀ ਪੀਣੀ ਨੀ ਚਾਹੀਦੀ ਪਹਿਲੀ ਗੱਲ ਜੇ ਕਿਤੇ ਪੀਣੀ ਹੈਵਾ ਹਾਂਜੀ ਜੇ ਪੀਣੀ ਹੈ ਇੰਜਵਾਏਮੈਂਟ ਵਾਸਤੇ ਤੇ
ਆ ਉਹ ਦੇਖੋ ਭਾਜੀ ਹਾਂ ਜੋ ਵੀ ਏ
ਹੂੰ
ਭਾਜੀ ਅੱਜ ਦੇ ਜ਼ਮਾਨੇ ਚ ਲੋਕੀ ਪਤਾ ਹੀ ਕਹਿੰਦੇ ਨੇ ਉਹ ਵੇਖ ਕੀ ਕਰਦਾ ਬਈ ਸ਼ਰਾਬ ਪੀ ਆਪਣੇ ਸਰੀਰ ਦਾ ਨਾਸ਼ ਸਰੀਰ ਦਾ ਨਾਸ਼ ਮਾਰਣ ਵਾਲੀ ਗੱਲ ਹੈ ਲੇਕਿਨ ਤੁਸੀਂ ਪੀਓ ਐ ਨੀ ਕਹਿੰਦੇ ਜਿੰਨਾ ਆਪਣਾ ਨੁਕਸਾਨ ਨਾ ਹੋਏ
ਬੱਸ ਭਾਈ ਇਸ ਸੱਠ ਐਮ ਐਲ ਨੱਬੇ ਐਮ ਐਲ ਤੋਂ ਵੱਧ ਸ਼ਰਾਬ ਪੀਣੀ ਨੀ ਚਾਹੀਦੀ ਬਿਲਕੁਲ
ਬਿਲਕੁਲ ਜੀ ਬਿਲਕੁਲ ਵੈਸੇ ਸਾਨੂੰ ਪੀਣੀ ਨੀ ਚਾਹੀਦੀ ਵੈਸੇ ਤੇ ਦੇਖੋ। ਗ਼ਲਤ ਚੀਜ਼ ਹੈ ਤੇ ਗ਼ਲਤ ਹੈ ਹੀ ਹੈ ਆਪ
ਬਾਈ ਗਲਤ ਇੱਕ ਇੱਕ ਪੈ ਪੈਸੇ ਦੀ ਬਰਬਾਦੀ ਸਰੀਰ ਦੀ ਬਰਬਾਦੀ
ਬਿਲਕੁਲ ਬਿਲਕੁਲ
ਹਾਂਜੀ ਨਾਲ ਲੋਹੜੀ ਤਿਉਹਾਰ ਤੇ ਦੇਖੋ ਜੀ ਭੈਣ ਆਪਣੀ ਜਰ ਬੱਚਾ ਭੈਣ
ਹਾਂ ਮੇਰੀ ਗੱਲ ਸੁਣੋ ਅਗਰ ਤੁਸੀਂ ਸ਼ਾਲ ਚ ਲੱਖਾਂ ਰੁਪਏ ਦੇ ਦਾਰੂ ਪੀ ਗ ਉਹੀ ਸਾਲ ਜ ਆਪਾਂ ਕੁਛ ਹੀ ਕਰਾ ਲੋ ਐਫ ਡੀ ਕਰਾ ਲ ਲੋ ਕੁਛ ਕਰਾ ਲ ਲੋ ਸਰ ਮੈਂ ਕਹਿੰਦਾ ਵਿਆਹ ਜਾਂਦਾ ਤੁਹਾਨੂੰ ਮੋਟਾ
ਉਹ ਸਹੀ ਗੱਲ ਜੀ ਮੋਟਾ ਵਿਆਹ ਜਾਂਦਾ ਪੈਸੇ ਕ ਇਕੱਠੇ ਕਰੋ ਆਪਣੇ ਬੱਚਿਆਂ ਵਾਸਤੇ ਕਰਲਓ ਕੋਈ ਤੇ ਦਿਨ ਤਿਉਹਾਰ ਵਾਸਤੇ ਜੋੜ ਲੋ ਕੁਛ ਉਹਨਾਂ ਵਾਸਤੇ ਠੀਕ ਨੀ ਠੀਕ ਤੇ ਉਹਨਾਂ ਨੂੰ ਦੀਵਾਲੀ ਤਿਉਹਾਰ ਆਂਦਾ ਐ ਨਾ ਸੋਨੇ ਦੀ ਕੋਈ ਚੀਜ਼ ਬਣਾ ਦੋ ਠੀਕ ਨੀ ਠੀਕ
ਭਾਜੀ ਸੋਨੇ ਦੀ ਚੀਜ਼ ਬਣਾ ਲੋ ਮੈਂ ਕਹਿੰਨਾਂ ਭਾ ਜੀ ਜੀ ਸੋਨਾ ਜੀ ਆਪਣਾ ਅਗਰ ਤੁਹਾਡੀ ਗੱਡੀ ਲੈਣੀ ਏ ਗੱਡੀ ਦਾ ਸ਼ੌਕ ਏ ਤੁਹਾਨੂੰ ਗੱਡੀ ਕੀ ਲੈ ਲੋ ਕੁੱਛ ਲੈ ਲੋ
ਹਾਂਜੀ-ਹਾਂਜੀ
ਅੱਜ ਕੱਲ ਦੇ ਜਮਾਨੇ 'ਚ ਭਾਜੀ ਜ਼ਿੰਦਗੀ ਏਨੂੰ ਮੈਂ ਕਹਿੰਦਾ ਜ਼ਿੰਦਗੀਆਂ ਨੂੰ ਜ਼ਿੰਦਗੀਆਂ ਨੂੰ ਕਹਿੰਦੇ ਨਾ ਜਿਹੜੀ ਆਪਾਂ ਆਪਣੇ ਸ਼ੌਕ ਪੁਗਾ ਸਕੀਏ
ਹਾਂਜੀ, ਹਾਂਜੀ, ਹਾਂਜੀ
ਅਗਰ ਆਪਾਂ ਆਪਣੇ ਜ਼ਿੰਦਗੀ ਦੇ ਸ਼ੌਂਕ ਨੀ ਪੁਗਾਏ ਤੇ ਉਹ ਜ਼ਿੰਦਗੀ ਨੀ ਆ ਭਾਜੀ ਚਾਹੇ ਸਾਨੂੰ ਟਾਈਮ ਲੱਗੇ ਉਸ ਚੀਜ਼ 'ਚ ਦਸ ਸਾਲ ਲੱਗ ਜਾਣ ਪੰਜ ਸਾਲ ਲੱਗਦੇ ਨਾ ਅੱਠ ਸਾਲ ਲੱਗਦੇ ਨ ਉਹ ਸਾਡਾ ਟਾਈਮ ਲੱਗਿਆ। ਲੇਕਿਨ ਆਂਣ ਵਾਲਾ ਟਾਈਮ ਜਿਹੜਾ ਸਾਡਾ ਹੋਏਗਾ। ਉਹ ਦੁਨੀਆਂ ਵੀ ਵੇਖੇਗੀ ਤੇ ਆਪਾਂ ਵੀ ਖੁਸ਼ ਰਵਾਂਗੇ ਸਾਡੇ ਮਾਂ ਪਿਓ ਵੀ ਖੁਸ਼ ਰਹਿਣਗੇ ਭੈਣ ਭਰਾ ਵੀ ਖੁਸ਼ ਰਹਿਣਗੇ ਕਿ ਹਾਂ ਬਈ ਸਾਡੇ ਵਾਸਤੇ ਕੁਛ ਕੀਤਾ ਆਪਾਂ ਏਸ ਲਾਕ ਹੋਏ ਆਂ।
ਭੈਣ ਘਰ ਜਾਵੇ ਬੰਦਾ ਜੇ ਭੈਣ ਦੇ ਘਰ ਬੱਚਾ ਕੁੜੀ ਹੋਈ ਜਾਂ ਮੁੰਡਾ ਹੋਇਆ ਕੋਈ ਵੀ ਹੋਇਆ ਜਾਂ ਆਉਂਦਾ ਵੀ ਕਹਿੰਦਾ ਜਾਵੇ ਲੋਹੜੀ ਲੈ ਕੇ ਜਾਏ ਖੁਸ਼ੀ ਮਨਾਈ ਭੈਣ ਵੀ ਕਵੇ ਹਾਂ ਵੀ ਭਰਾ ਮੇਰੇ ਘਰ ਆਇਆ ਜੀ ਹੈਂ ਖੁਸ਼ ਹੋਈ ਭੈਣ ਖੁਸ਼ ਆ ਸਿੱਧੀ ਗੱਲ ਆ ਆਪਣੇ ਕੁੂੜੀ ਖੁਸ਼ ਭੈਣ ਖੁਸ਼ ਸਾਰੀ ਦੁਨੀਆਂ ਖੁਸ਼
ਭਾਜੀ ਮੈਂ ਕਹਿੰਨਾ ਸਬਸੇ ਪਹਿਲੇ ਆਪਣੇ ਘਰ ਦੇ ਖੁਸ਼ ਹੋਣੇ ਚਾਹੀਦੇ ਨੇ
ਹਾਂਜੀ ਹਾਂਜੀ, ਹਾਂਜੀ ਇਹ ਤਿਉਹਾਰ ਲੋਹੜੀ ਦੇ ਤਿਉਹਾਰ ਬਹੁਤ ਵਧੀਆ ਗਿਣਿਆਂ ਜਾਂਦਾ ਭਾਜੀ ਆਪਣਾ ਰੱਖੜੀ ਹੋਈ ਲੋਹੜੀ ਹੋਈ ਦੀਵਾਲੀ ਦੀਵਾਲੀ ਹੋਈ। ਇੱਕ ਆਪਾਂ ਤੀ ਤੀਆਂ-ਤੀਆਂ ਦਾ ਤਿਹਾਰ ਆਂਦਾ
ਬਿਲਕੁਲ-ਬਿਲਕੁਲ
ਤੀਆਂ ਦਾ ਤਿਉਹਾਰ ਦਾ ਓ ਵੀ ਬਹੁਤ ਵਧੀਆ ਗਿਨਿਆਂ ਗਿਆ ਭੈਣਾਂ ਆਪਣੇ ਪੇਕੇ ਜਾਂਦੀਆਂ।
ਚਲੋ ਤੁਸੀਂ ਵੀ ਮੈਂ ਕਿਹਾ, ਤੁਸੀਂ ਵੀ ਸਾਡੇ ਘਰ ਆਣਾ ਕਦੀ ਲੋਹੜੀ
ਕੋਈ ਨੀ ਜੂਰ ਕੋਈ ਨੀ ਜਰੂਰ ਬਾਬਾ ਮੇਹਰ ਕਰੇ ਜਰੂਰ ਆਵਾਂਗੇ ਭਾਈ ਤੁਹੀਂ ਵੀ ਗੇੜਾ ਮਾਰਿਓ ਇੱਧਰ
ਬਿਲਕੁਲ ਆਵਾਂਗੇ-ਆਵਾਂਗੇ ਭਾਜੀ ਚਲੋ ਠੀਕ ਐ ਭਾਜੀ, ਮੈਂ ਕਿਹਾ ਸੋਈਏ ਯਾਰ ਟੈਮ, ਹੋ ਗਿਆ।
ਹਾਂ, ਟੈਮ ਵੀ ਹੋ ਗਿਆ ਬਾਈ ਹੁਣ ਤੁਸੀਂ ਕੰਮ ਸਵੇਰੇ ਕੰਮ ਤੇ ਵੀ ਜਾਣਾ ਤੁਸੀਂ, ਹਾਂ ਜਾ ਗੁੱਡ ਗੁੱਡ ਨਾਈਟ ਬਾਈ, ਸਤਿ ਸ਼੍ਰੀ ਅਕਾਲ ਜੀ।
ਠੀਕ ਐ ਜੀ ਠੀਕ ਐ ਭਾਜੀ।